ਹੈਲੋ-
ਸੱਤ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਭੈਣ ਜੀ।
ਸਤਿ ਸ਼੍ਰੀ ਅਕਾਲ, ਹੋਰ ਸੁਣਾਓ?
ਮੈਂ ਠੀਕ ਹਾਂ, ਤੁਸੀਂ ਸੁਣਾਓ ਕੀ ਕਰਦੇ ਸੀ?
ਬਸ, ਉੱਠ ਕੇ ਆਏਆ ਉਹ ਬਾਹਰ, ਹੋਰ ਸਾਰੇ ਸੁੱਤੇ ਹੋਏ ਸੀ। ਉੱਠ ਕੇ ਵਾਰੀ- ਵਾਰੀ, ਨਹਾਉਣ ਜਾਂਦੇ ਪਏ ਨੇ।
ਅੱਛਾ- ਅੱਛਾ, ਆਹ ਸ਼ਾਮ ਦਾ ਟੈਮ ਏ, ਕੰਮ- ਕਾਰਾ ਤੋਂ ਬੰਦਾ ਵਿਹਲਾ ਹੁੰਦਾ।
ਕੰਮ ਤੋਂ ਆਏ ਨੇ, ਸੌ ਜਾਂਦੇ ਨੇ, ਫੇਰ ਹੁਣ ਉੱਠੇ ਨੇ। ਨਹਾਉਂਦੇ ਪਏ ਨੇ। ਹੋਰ ਤੁਸੀਂ ਸੁਣਾਓ, ਕੀ ਕਰਦੇ ਪਏ ਹੋ?
ਮੈਂ ਬਸ, ਕੁਛ ਨੀ। ਹਾਂ, ਬਸ ਚਾਹ ਪਾਣੀ ਪੀਤੇ ਸੀ। ਮੈਂ ਕਿਹਾ ਚੱਲ ਭੈਣ ਜੀ ਨੂੰ ਫੋਨ ਕਰਾਂ ਤੇ ਅਹ ਬਸ, ਸ਼ਾਮੀ ਨਾ ਸਾਡੇ ਘਰ ਗੈਸਟ ਆਣੇ ਨੇ। ਹਾਂਜੀ, ਇਹ ਭੈਣ ਜੀ ਜ਼ਰਾ ਪਿੱਛੋਂ ਆਵਾਜ਼ ਆਉਂਦੀ ਪਈ ਹੈ, ਸ਼ਾਂ ਸ਼ਾਂ ਦੀ।
ਉਹ ਟੈਂਕੀ ਭਰੀ ਆ ਨਾ, ਮੁੰਡੇ ਨੂੰ ਮੈਂ ਕਿਹਾ, ਮੈਂ ਕਿਹਾ ਬੰਦ ਕਰਦੇ। ਤੇ ਉਹ ਸਾਹਮਣੇ, ਐ ਵੀ ਉਹ ਬੋਲੀ ਜਾਂਦਾ ਪਿਆ, ਗੱਲਾਂ ਕਰੀ ਜਾਂਦਾ ਪਿਆ, ਸਾਹਮਣੇ ਵਾਲਾ ਭਾਈ। ਮੁੰਡੇ ਆਸਤੇ ਦੁਕਾਨ ਪਾਂਦਾ ਪਯਾ ਨਾ।
ਅੱਛਾ!
ਕੋਈ ਆਯਾ ਦਾ ਹੋਣਾ।
ਤੇ ਸ਼ਾਮੀ ਤੇ ਨਾ ਹੁਣ। ਉਹ ਗਏ, ਮੇਰੀ ਮਦਰ ਇਨ ਲੌ ਗਏ ਹੋਏ ਨੇ ਬਾਹਰ। ਤੇ ਓ ਓ ਉਹ ਗੈਸਟ ਫੇਰ ਨਾ ਉਹ ਬਣਾਣਾ ਸੀ, ਚਿਕਨ ਬਣਾਣਾ ਸੀ। ਤੇ ਉ ਬਣਾਦੇ ਤੇ ਔਇਯੌ ਹੈਗੇ ਸੀ, ਔਨਾ ਨੂੰ ਜਾਂਚ ਹੈਗੀ ਏ।
ਹਾਂਜੀ!
ਮੈਨੂੰ ਵੀ ਨੀ ਹੈਗੀ ਜਾਚ ਤੇ ਤੁਸੀ ਮੈਨੂੰ ਜਰਾ ਏਦਾਂ ਦੱਸੋਗੇ ਵੀ ਕਿ ਜੂਸ ਕਿਵੇਂ ਬੰਨੇਗਾ, ਸਨੈਕਸ ਜੇ ਕਹਿੰਦੇ ਪਏ ਕਿ ਮੈਂ ਬਜ਼ਾਰੋਂ ਲੈ ਵਾਂਗਾ ਜੇੜੇ ਵੀ ਹੋਣਗੇ ਤੇ ਬਾਕੀ ਕਹਿੰਦੇ ਏ ਈ ਚਿਕਨ ਤੂੰ ਬਣਾ ਲਈ।
ਹਾਂਜੀ!
ਮੈਂ ਕਿਹਾ ਚੋ ਪੈਣ ਜੀ ਬਣਾਦੇ ਹੁੰਦੇ ਨੇ ਇੱਕ- ਦੋ ਵਾਰੀ ਅਸੀ ਖਾਧਾ ਵੀ ਏ ਤੇ ਸਵਾਦ ਬਣਾਦੇ ਆਂ ਤੇ ਤੁਸੀ ਦੱਸੋ ਮੈਨੂੰ ਜਰਾ।
ਹੂੰ! ਉਹੀ ਹਾਂਜੀ!
ਹੂੰ!
ਹਾਂਜੀ! ਕਿੰਨਾ ਕੁ ਬਣਾਓਗੇ ਕਿੱਲੋ ਕੁ?
ਹਾਂਜੀ! ਕਿੱਲੋ ਹੀ ਗਾ ਏ ਕਿੱਲੋ।
ਹਾਂਜੀ! ਹਾਂ! ਠੀਕ ਏ! ਬਸ ਕਿੱਲੋ ਪਯਾਜ਼ ਉਦੇ 'ਚ ਕਿੱਲੋ ਲੈ ਨਾ ਤੁਸੀ ਉਦੇ 'ਚ। ਪਯਾਜ਼ ਪਾ ਲੈਣਾ, ਚਾਰ- ਪੰਜ ਪਯਾਜ਼ ਪਾ ਕੇ ਨਾ ਗਰੈਂਡਰ ਕਰ ਲੈਣਾ। ਤੇ ਇੱਕ ਗੰਡੀ ਥੋਮ ਦੀ ਪਾ ਲੈਣਾ। ਤੇ ਹਾਂਜੀ। ਹਰੀਯਾਂ ਮਿਰਚਾਂ ਪਾ ਲਈਓ ਤੇ ਏਦਾ ਨਾ ਕੱਠਾ ਈ ਮਤਲਬ ਜੀ ਏਨੂੰ ਗ੍ਰੈਂਡਰ ਕਰ ਲੈਣਾ।
ਅੱਛਾ- ਅੱਛਾ!
ਹੋਰ ਤੇਲ 'ਚ ਬਣਾਦੇ ਓ ਤੁਸੀਂ, ਜੇ ਘਓ 'ਚ ਬਣਾਦੇ ਓ। ਉਦੇ ਵਿੱਚ ਏਨੂੰ ਭੁੰਨ ਲੈਣਾ ਚੰਗੀ ਤਰਾਂ ਤੇ ਹਾਂ। ਮਤਲਬ ਕਿ ਭੁੰਨਣਾ ਹੀ ਚਾਮ ਚੰਗੀ ਤਰਾਂ ਲਾਲ ਹੋ ਜੇ ਤੇ ਤੁਸੀ ਮਤਲਬ ਚਾਰ ਨੂਣ ਮਿਰਚ ਹਲਦੀ ਪਾ ਕੇ ਨਾ ਮਸਾਲਾ ਤੇ ਏਨੂੰ ਭੁੰਨ ਲੈਣਾ। ਭੁੰਨਣਾ ਏਹ ਕਿ ਚਾਰ- ਪੰਜ ਵਾਰੀ ਪਾਣੀ ਪਵੇ। ਭੁੰਨ ਦੇ ਭੁੰਨਦੇ ਨਾ ਇੱਕ ਵਾਰੀ ਭੁੰਨਨੈ ਪਾਣੀ ਪਾਨੈ। ਦੂਜੀ ਵਾਰੀ ਭੁੰਨਨੈ ਐਸਾ ਚਾਰ- ਪੰਜ ਵਾਰੀ ਭੁੰਨ ਕੇ ਨਾ ਫੇਰ ਉਹਨਾਂ ਦੇ ਭੁੰਨਦੇ ਆ ਅਸੀ ਚੁਣਨਾ ਤੁਸੀ ਮਤਲਬ ਕਿ ਫੇਰ ਨਾ ਅਦਰਕ ਤੇ ਟਮਾਟਰ ਹੁੰਦੇ ਏ ਨਾ ਉਹ ਵੀ ਗਰੈਂਡਰ ਕਰ ਲੈਣੇ ਨੇ ਵੱਖਰੇ। ਤੇ ਜਿਸ ਲੇ ਏਹ ਪੁੱਜ ਜਾਏ ਨਾ ਤੇ ਫੇਰ ਤੁ ਤੇ ਉਹ ਵੀ ਪਾ ਦੇਨੈ ਟਮਾਟਰ ਤੇ ਫੇਰ ਜਿਸ ਏ ਪੂਰਾ ਭੁਜ ਜਾਏ ਉਹ ਫੇਰ ਪਾਣਾ ਨਹੀਂ ਤੇ ਨਾ ਨਾਲ ਨੀ ਪਾਣਾ, ਉਹ ਪਤਾ ਕਯੋ ਫੇਰ ਉਹ ਕੋੜੀ ਕੋੜੀ ਬਣੇਗਾ ਨ ਐਨਾ ਜੀ ਨਾਲ ਪਾ ਦੇ ਫੇਰ ਹਾਂ- ਹਾਂ ਜੇ ਤੁਸੀ ਹਾਂਜੀ ਜੇ ਮਸਾਲਾ ਭੁੱਜ ਜਾਂਦੈ ਤੇ ਤਾਂ ਪਾ ਦਉ ਨਹੀਂ ਤੋ ਬਾਦ ਚ ਪਾ ਦੋ ਫੇਰ ਚਿਕਨ ਧੋੋ ਕੇ ਨਾ ਦੋ ਪਾਣੀ ਤੇ ਉਹ ਚਿਕਨ ਪਾਨੈ ਵਿੱਚ ਜਿਸ ਲੇ ਤੇ ਉਨੂੰ ਕੜਾਈ ਚ ਬਣਾਨੈ ਤੇ ਕੜਾਈ ਚ ਬਣਾ ਕੇ ਨਾ ਜਿਸਲੇ ਚਿਕਨ ਪਾਨਾ ਏ ਨਾ ਤੁਸੀ ੳੰਜੀ ਧੋ-ਧੋ ਕੇ ਵਿੱਚ ਪਾਈ ਜਾਨਾ ਤ ਓੰਜੀ-ੳੰਜੀ ਮਸਾਲੇ ਵਿੱਚ ਰਲਾਈ ਜਾਨਾ ਚਿਕਨ ਨੂੰ
ਦਂਈ, ਦਂਈ ਵੀ ਪੈਂਦੀ ਏ ਏਦੇ ਵਿੱਚ। ਕਈ
ਦੱਸਦੀ ਆ ਤਾਨੂੰ ੳ ਬਾਦ ਚ ਪਾਨਾ ਨਾ, ਤੇ ਕਈ ਵਾਰੀ ਹੁੰਦਾ ਨਾ ਖੱਟੀ ਚੀਜ ਪਾ ਦੋ ਤੇ ਗਲਦੀ ਨੀ ਚੀਜ, ਏਸ ਕਰਕੇ ਹਾਂਜੀ, ਉਹ ਨਾ ਚਾਰ ਵਾਰੀ ਤੜਕਾ ਭੁੰਨਨਾ ਏ ਫੇਰ ਚਿਕਨ ਧੋ ਕੇ ਪਾਨਾ, ਚਾਰ- ਪੰਜ ਡੱਲੀਆਂ ਪਾ ਤੀਆਂ ੳਨੂੰ ਹਰਲਾਈ ਜਾਨਾ ਕਿ ਮਸਾਲਾ ਨਾ ਲੱਗ ਜੇ ਤੇ ਇਸਰਾ ਸਾਰਾ ਈ ਚ ਪੈ ਗਿਆ ਨਾ, ਤੇ ੳਨੂੰ ਚੰਗੀ ਤਰਾ ਤੁਸੀ ਭੁੰਨੀ ਜਾਨਾ ਤਾਂ ਪੰਦਰਾਂ ਮਿੰਟ, ੳਤੇ ਬਾਦ ਕੜਛੀ ਮਾਰੀ ਜਾਓ ਪੋਣੀ ਤੇ ਉਹ ਨਾ ਪਾਨੀ ਛੱਡ ਦੇਗਾ ਫੇਰ ਅੱਛਾ ਹਾਂ ਹਾਂ ਅਪਨਾ ਪਾਨੀ ੳਨੇ ਚਿਕਨ ਨੇ ਛੱਡ ਦੇਨਾ ਤੇ ਜਿਵੇਂ ਪਾਨੀ ਛੱਡ ਜਾਂਦਾ ਥੋੜਾ-ਥੋੜਾ ਤੇ ਫੇਰ ਤੁਸੀ ੳਸਲੇ ਵੇਖੋ ਵੀ ਥੋੜਾ ਜੇਆ ਲੱਗਦਾ ਪੇਆ ਤਾਨੂੰ ਵੀ ਗੱਲਨ ਵਿੱਚ, ਤੇ ਫੇਰ ਨਾਂ ਤੁ ਤੇਫੇਰ ਟਮਾਟਰ ਤੇ ਜੇੜਾ ਅਦਰਕ ਦਾ ੳ ਬਨਾਏਆ ਨਾ ਪੇਸਟ ੳ ਵੀ
ਅੱਛਾ-ਅੱਛਾ। ਤੇ ਟੱਕਣ ਜਿਵੇਂ ਭੁਨਨਾ ਏ, ੳਸ ਤੋਂ ਬਾਦ ਵੀ ਏਨੂੰ ਢੱਕ ਦੇਈਏ। ਨਈ ੳ ਖੁੱਲੇ ਵਿੱਚ ਈ ਕਰੀਏ
ਭੁਨ ਕੇ ਨਾ ਤੇ ਫੇਰ ਤੁਸੀ ਜੇ ਢੱਕੋਗੇ ਨਾ ਤੇ ੳਹ ਜਾ ਅਲੱਗ ਪਾਨੀ ਗਰਮ ਕਰ ਲੋ ਤੇ ਜਾਂ ਢੱਕਨ ਦੇ ਉੱਤੇ ਈ ਥੋੜਾ-ਥੋੜਾ ਪਾਈ ਜਾਓ। ੳਹ ਗਰਮ ਹੋਈ ਜਾਏ ਪਾਨੀ ਢੱਕਣ ਦੇ ਉਤੇ ੳਹ ਵਿੱਚ ਪਾਈ ਜਾਓ, ਫੇਰ ਤੁਸੀ ਦੇਖ ਲੋ ਤੁਸੀ ਕਿਸਰਾਂ ਦਾ ਮਤਲਬ ਗੇ੍ਵੀ ਬਨਾਨਾ ਏ, ਕੇ ਥੋੜੀ ਤਰੀ ਵਾਲਾ ਬਨਾਨਾ ਏ, ਹਾਂ। ਜਿਨਾ ਤੁਸੀ ਹਾਂ ਹਾਂ ਜਿਲੇ ਤੁਸੀ ਵੇਖਨਾ ਏ ਨਾ ਕਿ ਏਨੇ ਕੇ ਚੀ ਬਨਾਨਾ, ਥੋੜਾ ਫਾਲਤੂ ਪਾਨੀ ਪਾਓਗੇ ਨਾ ਉਸ ਤੋਂ ਬਾਦ ਨਾ ਪਾਨੀ ਪਾਨਾ ਛੱਡ ਦੇਨਾ, ੳਹ ਫੇਰ ਆਪੇ ਹਾਂਜੀ, ੳ ਫੇਰ ਆਪੇ ਈ ਗਲ ਜੇਗਾ।
ਤੇ ਏਦੇ ਵਿੱਚ ਤੁਸੀ ਜਿਵੇਂ ਕੋਈ ਗਰਮ ਮਸਾਲਾ ਯਾ ਕੋਈ ਏਦਾ ਚਿਕਨ ਮਸਾਲਾ ਕੋਈ ਆਂਦਾ ੳਹ ਵੀ ਪਾਂਦੇ ੳ?
ਹਾਂਜੀ, ੳਵੀ ਜਿਸਲੇ ਬਨ ਜੇਗਾ ਨਾ ਪੂਰਾ ਤੁਹਾਡਾ ਗਲ ਗੇਆ ਤੇ ਫੇਰ ਤੁਸੀ ਚਿਕਨ ਮਸਾਲਾ ਪਾ ਦੋ। ਜੇ ਤੁਸੀ ਦਂਈ ਪਾਨੀ ਏ ਨਾ ਤੇ ਦਂਈ ਵੀ ੳਸਲੇ ਈ ਪਾ ਦੳ।
ਤੇ ਕਿੰਨਾ ਬਈ ਇੱਕ ਚਮਚ ਪਾਈਏ ਤਾਂ ਪੈਕੇਟ ਆਂਦਾ ਏ ਨਾ, ਜਿਵੇ ਛੋਟਾ ਪੈਕੇਟ
ਹਾਂ ਪੈਕੇਟ ਇੱਕ ਆਂਦਾ ਹਾਂਜੀ, ਇੱਕ ਪੈਕੇਟ ਆਂਦਾ ਚਿਕਨ ਮਸਾਲਾ ਤੇ ਇੱਕ ਵਿੱਚ ਕਾਲੀ ਮਸਾਲਾ, ਚਿਕਨ ਮਸਾਲਾ ਵੀ ਆਂਦਾ। ੳ ਦੋਨੋ ਪੈਕਟ ਅਸੀ ਲਿਆਨੇ ਆ ਜਦੋਂ ਅਸੀ ਬਨਾਨੇ ਆ ਨਾ ਤੇ ੳਹ ਇੱਕ ਚਿਮਚਾ ੳਦਾ ਪਾ ਲੈਂਨੇ ਆ ਚਿਕਨ ਮਸਾਲਾ ਤੇ ਇੱਕ ਗਰਮ ਮਸਾਲੇ ਦਾ ਹੁੰਦਾ ਚਿਕਨ ਮਸਾਲਾ, ੳ ਹੁੰਦੀ ਪੀਰੀ ਕਾਲੀ ਮਿਰਚ ਪੀਸੀ। ਤੇ ੳਹ ਫੇਰ, ਹਾਂਜੀ। ੳਹ ਅਸੀ ਇੱਕ ਚਿਮਚਾ ੳਹ ਪਾ ਦੇਨੇ ਆ। ਇੱਕ ਚੁਮਚਾ ੳਹ ਪਾ ਤੇ, ਫੇਰ ਏਕ ਰੇਜਾ ਹੋਰ ਪੁਆ ਲੈਨਾ। ਕਿ ਮਸਾਲਾ ਗਲ ਜਾਏ। ਫੇਰ ਟੇਸਟ ਦੇਖ ਲੋੋ। ਤੁਹਾਨੂੰ ਜੇ ਕੋਈ ਚੀਜ਼ ਦੀ ਕਮੀ ਲੱਗਦੀ ਵੀ ਐ। ਕਿ ਨਮਕ ਕੰਮ ਇਹ ਨਮਕ ਪਹਿਲਾਂ ਕੰਮ ਪਾਓ ਨਾ ਵੀ ਜ਼ਿਆਦਾ ਨਾ ਹੋ ਜਾਏ। ਉਹ ਫੇਰ ਤੁਸੀਂ- ਖਾ ਕੇ ਦੇਖੋ ਤੁਹਾਨੂੰ ਕੋਈ ਕਮੀ ਮਹਿਸੂਸ ਹੁੰਦੀ ਐ? ਮਿਰਚ- । ਨਮਕ ਘੱਟ ਹੈਗਾ ਤੇ ਉਹ ਪਾ ਲਓ। ਤੇ ਉਹ ਜਿਹੜਾ, ਅਸੀਂ ਚਿਕਨ ਮਸਾਲਾ ਪਾਉਂਣੇ ਆਂ ਨਾ! ਉਹਦੇ ਵਿੱਚ ਵੀ ਮਿਰਚ ਹੁੰਦੀ ਐ। ਦਹੀ ਨਹੀਂ, ਉਸਦੇ ਹੀ- ਫਿਰ ਟਮਾਟਰ ਪਾਏ ਆ ਨਾ।
ਅੱਛਾ ਅੱਛਾ।
ਜਿਵੇਂ ਥੋੜਾ, ਜਿਲੇ ਗੱਲ ਗਿਆ ਐ ਬ ਉਸ ਟਾਈਮ ਟਮਾਟਰ ਵੀ ਪਾ ਦਵੋ। ਤੇ ਉਹ ਦਹੀਂ ਨੀ ਪਾ ਦੋ।
ਦਹੀਂ
ਕਿੰਨੀ ਦਈ ਕਿੰਨੀ ਕੁ ਪਵੇ? ਦੋ ਤਿੰਨ ਚਮਚ ਪੈ ਜੇ
ਹਾਂ ਕੜਛੀ ਕ ਪਾਂ ਦੋ। ਇੱਕ ਵਾਰੀ ਫਿਰ ਪਾ ਦੋ
ਅੱਛਾ। ਕਈ ਵਾਰੀ ਜਿਵੇਂ ਕਈ ਅਗਰ ਮਿੱ ਮਿੱਠਾ ਮਿੱਠਾ ਜਿਵੇਂ ਬਣਦਾ ਕਈ ਵਾਰੀ। ਉਹ ਕਿਉਂ ਬਣਦਾ ਐ? ਜਿਵੇਂ ਮਿਠਾਸ ਜਿ ਹੁੰਦੀ ਐ ਚਿਕਨ ਵਿੱਚ।
ਐ ਮਮ ਹਾਂ ਐ ਮਿੱਠਾ ਈ ਹੁੰਦਾ ਹੂੰ। ਮ ਮੀਟ ਇਹ ਜੇੜਾ ਹੁੰਦਾ ਮਿੱਠਾ ਈ ਹੁੰਦਾ ਹਾਂ ਮਿਠਾਸ ਹੋਂਦੀ ਐ। ਅੰਮ ਚੂਰਾ ਪਾ ਲਓ ਥੋੜ੍ਹਾ ਜਨਾ ਇੱਕ ਚਮਚਾ। ਸੋ ਖੱਟਾ ਕਰ ਦਿੰਦਾ।
ਅੱਛਾ ਅੱਛਾ।
ਹੂੰ ਹਾਂ ਹੋਰ ਵੀ ਜ ਹਾਨੂੰ ਜਿਹੜੀ ਕਮੀ ਮਹਿਸੂਸ ਹੁੰਦੀ ਐ। ਕਈ ਵਾਰ, ਕਈ ਚੌਲ ਖਾ ਲੈਂਦੇ ਨੇ ਨਾਲ।
ਹਾਂਜੀ ਹਾਂਜੀ ਹਾਂਜੀ ਉਹ ਤੇ ਚੋਲ ਤੇ ਮੈਂ ਬਣਾਵਾਂਗੀ। ਕਿਉਂਕਿ ਇੱਕ ਸਬਜ਼ੀ ਇੱਕ ਵੈਜ ਵੀ ਬਣਾਵਾਂਗੀ ਨਾ ਅ ਮਟਰ ਪਨੀਰ ਬਣਾ ਲਾਂਗੀ। ਤੇ ਇੱਕ ਨਾਲ ਚਿਕਨ ਬਣਾ ਲਾਂਗੇ।
ਹਾਂਜੀ ਤੇ ਤਾਂ ਈ ਉਹ ਕਹਿੰਦੀ ਵੀ ਤੋ ਤਰੀ ਫਿਰ ਚਾਵਲਾਂ ਨਾਲ ਤਾਂ ਤਰੀ ਲੱਗੇਗੀ। ਫੇ ਥੋੜ੍ਹੀ ਬਣਾ ਲੈਣਾ ਤਰੀ। ਜੇ ਰੁੱਖਾ, ਮਤਲਬ ਫੁਲਕੇ ਨਾਲ ਖਾਣਾ ਹੁੰਂਦਾ ਤੇ ਫੇਰ ਤੇ ਚਲੋ ਕਹਿੰਦਾ ਬੰਦਾ। ਲਿਵੜਿਆ ਲਿਵੜਿਆ ਲੇ ਵੀ ਮਤਲਬ ਬਣ ਜਾਂਦਾ ਐ। ਓ ਈ ਨਾ ਹਾਂਜੀ ਐ ਈ ਨਾ ਆਪਣੀ ਆਪਣੀ ਪਸੰਦ ਹੁੰਦੀ ਐ। ਜਿਸ ਤਰ੍ਹਾਂ ਦਾ ਬਣਾਣਾ।
ਹਾਂ ਕੋਈ ਕਿਸ ਤਰ੍ਹਾਂ ਦਾ ਖਾਂਦਾ ਕੋਈ ਜ਼ਿਆਦਾ ਤਰੀ ਵਾਲਾ ਖਾਂਦਾ। ਜੇ ਚੋਲ ਬਣਾਣੇ ਨੇ ਫੇਰ ਤੇ ਥੋੜ੍ਹੀ
ਹਾਂ ਹੋਰ ਜ ਚਾਵਲ ਚਿੱਟੇ ਖਾਂਦੇ ਨੇ ਫਿਰ ਨਮਕ ਥੋੜ੍ਹਾ ਸੁੱਟ ਲਓ। ਜੀਰਾ ਸੁੱਟ ਲ ਲੋ ਨਹੀਂ, ਤੋਂ ਖਾਲੀ ਪਲੇਨ ਬਣਾਉਣੇ ਤਾਂ ਨਮਕ ਸੁੱਟ ਲ ਲੋ।
ਠੀਕ ਏ ਤੇ ਜਿਵੇਂ ਹੁਣ ਚਿਕਨ ਦੇ ਪਕੌੜੇ ਵੀ ਜ ਬਣਦੇ ਨੇ ਉਹ ਅਹ ਤੁਹਾਨੂੰ ਹੈਗੀ ਜਾਚ ਉਹਦੀ?
ਉਹ ਵੀ ਕਹਿੰਦੇ ਨੇ ਵੀ ਧੋਕੇ ਇਹਨੂੰ ਨਿਚੜ ਨਾ ਰੱਖ ਦੋ ਤੇ ਕ ਥੋੜਾ ਜਿਨਾ ਵੇਸਣ ਪਾਲੋ। ਕੋਈ ਕੈਂਦੇ ਨੇ ਅਰਾਰੋਟ ਪਾ ਲੈਣਾ ਚਾਈਦਾ ਮਾੜਾ ਜਿੰਨਾ ਤੇ ਅ ਏਦੇ ਵਿੱਚ ਹੀ ਹਰਲਾਨਾ ਐ ਵਖਰਾ ਤੇ ਰਲਾਵਾਂਗੇ ਤੇ ਵੇਸਣ ਬੋਤ ਬੇਕਾਰ
ਜ਼ਾਦਾ ਹੋ ਜਾਂਦਾ ਉੱਪਰ ਈ ਹਲਕਾ- ਹਲਕਾ ਜੇਆ ਜਿਵੇਂ ਬਸ ਲਿਬੜ ਜੇ
ਲਿਬੜ ਜਾਏ ਮਾੜਾ-ਮਾੜਾ ਐ ਈ ਹਲਕਾ ਹਲਕਾ ਓ ਫੇਰ ਅਸੀ ਧੋ ਕੇ ਕਰਾਂਗੇ ਓ ਤੇ ਪਾਣੀ ਹੈਗਾ ਨਚੋੜਨਾ ਈ ਪਏਗਾ ਹਾਂ-ਹਾਂ ਲਸਣ ਹਾਂ ਲਸਣ ਕੁੱਟ ਲਓ, ਹਰੀਆਂ ਮਿਰਚਾਂ ਕੁੱਟ ਲੋ ਓਦਾ ਓ ਵਿੱਚ ਪਾ ਦਾਂਗੇ ਤੇ ਓ ਜ਼ਾਦਾ ਸਵਾਦ ਹੋ ਜਾਂਦਾ ਐ ਨਾ ਫੇਰ ਨਮਕ ਆ, ਨਮਕ ਪਾ ਲੋ ਹਾਂ, ਮਿਰਚਾਂ ਔਰ ਮਗ ਓ ਵੀ ਪਾ ਲਓ ਥੋੜ੍ਹੇ ਏਨੇ ਰੰਗਦਾਰ ਮਿਰਚ ਹੁੰਦੀ ਐ ਨਾ
ਹਾਂਜੀ-ਹਾਂਜੀ
ਹਾਂਜੀ ਓ ਮਿ ਓਦੇ ਚ ਵੀ ਪਾਣੀ ਐ ਜੇੜੀ ਸਬਜ਼ੀ ਬਣਾਵਾਂਗੇ ਨਾ ਓਦੇ ਚ ਵੀ ਪਾਣੀ ਐ ਰੰਗਦਾਰ
ਹਾਂਜੀ-ਹਾਂਜੀ ਓ ਤੇ ਜਿਵੇਂ ਅਸੀਂ ਪਾਨੇ ਆ ਨਮਕ, ਹਲਦੀ, ਮਰਚ, ਮਸਾਲੇ ਓ ਤੇ ਓਸਾ ਈ ਪੈਣਗੇ, ਓਦੇ ਵਿੱਚ ਵੀ
ਹੋਰ ਓਦੇ ਨਾਲ ਰੰਗਤ ਓਨੇ ਲਾਲ-ਲਾਲ ਬਣ ਜਾਣਗੇ ਨਾ ਪਕੌੜੇ, ਹੈ ਓਏ
ਠੀਕ ਵਧੀਆ ਫੇਰ ਹਾਂ ਮੈਂ ਐਸਾ ਈ ਬਣਾ ਵੇਖਣੀ ਆ। ਦਈ ਚ ਤੁਸੀਂ ਦੱਸਿਆ ਐ ਅ ਹਾਂਜੀ
ਠੀਕ ਐ, ਹੋਰ ਸੁਣਾਓ।
ਬਸ ਹੋਰ ਸਬ ਵਦੀਆ।
ਹਾਂਜੀ। ਹਾਂਜੀ ਠੀਕ ਐ ਛਾ ਸਸ ਸੀ ਕਾਲ।
ਸਸ ਸ੍ਰੀ ਕਾਲ।
ਠੀਕ ਐ।